ਹੈਲੋ ਸਸ਼੍ਰੀ ਕਾਲ ਦੀਦੀ। ਹੋਰ ਠੀਕ ਓ? ਹਾਂਜੀ ਵੱਧੀਆਂ ਤੁਸੀਂ ਦੱਸੋ? ਕੀ ਕਾਰ ਰਏ ਸੀ?
ਬਸ ਫੇਰ ਬੈਡਮਿੰਟਨ ਖੇਡਦੇ ਪਏ ਨੇ ਬੱਚੇ ਬਾਹਰ ਵੇਖ ਰਹੀ ਸੀ ਮੈ।
ਅੱਛਾ ਸ਼ਾਮ ਦੇ ਟਾਈਮ ਤੇ ਵੈਸੇ ਵੀ ਬੱਚੇਆਂ ਨੂੰ ਖੇਲਨ ਦਾ ਮੌਕਾ ਚਾਹੀਦਾ ਨਾ ਟਿਊਸ਼ਨੋ ਆਂਦੇ ਈ ਭੱਜਦੇ ਨੇ ਬਾਹਰ। ਸਹੀ ਗੱਲ ਏ ਮੇਰੇ ਵੀ ਹੁਨੇ ਦੇਖੋ
ਬੋਤ ਅੱਛਾ ਖੇਲ ਲੱਗਦਾ ਵੇ ਬਾਹਰ ਖੇਡੋ ਇੰਨਾ ਮਜ਼ੇਦਾਰ ਹਵਾ ਹੁਵਾ ਚੱਲਦੀ ਵੀ ਏ ਇੰਨਾ ਮਜ਼ਾ ਆਂਦਾ ਬੈਡਮਿੰਟਨ ਖੇਡਦੇ ਹੋਏ।
ਬੈਡਮਿੰਟਨ ਤੇ ਮੇਰਾ ਵੀ ਬੜਾ ਫੇਵਰੇਟ ਏ ਮੈਂ ਵੀ ਬੋਤ ਖੇਲਦੀ ਆ ਆਪਣੇ ਬੱਚਿਆਂ ਨਾਲ਼। ਉਸ ਤੋਂ ਜੈਦਾ ਜਿਵੇਂ ਅੱਜ ਚੀ ਅੰਦਰ ਮਤਲਬ ਅਪਨੇ ਘਰ ਖੇਲਨਾ ਨਾ ਗੇਮਸ ਵਗੈਰਾ ਉਹਦੇ ਚੋਂ ਮੈਨੂੰ ਲੂਡੋ ਬੋਤ ਪਸੰਦ ਏ ਹੁਨੇ ਅਸੀਂ ਖੇਡ ਕੇ ਹਟੇ ਆ।
ਉਹਦੇ ਚ ਤੇ ਬੋਤ ਮਜ਼ਾ ਆਂਦਾ ਲੂਡੋ ਇਚ। ਉਹਦੇ ਚ ਤੇ ਫੋਨ ਇਚ ਤੇ ਚੀਟਿੰਗ ਵੀ ਨੀ ਕਰ ਸਕਦਾ ਬੰਦਾ ਫੋਨ ਈ ਸਭ ਤੋਂ ਵਧੀਆ ਹੈਗੀ ਏ।
ਅਸੀਂ ਫੋਨ ਇਚ ਖੇਡਦੇ ਹਾਂ ਅਹੀ ਤੇ ਕਹਿ ਰਹੀ ਮੈਂ ਫੋਨ ਇਚ ਖੇਡਨੇ ਆ ਮੈਨ ਫ਼ੋਨ ਚ ਪਸੰਦ ਏ ਨਾ ਕੋਈ ਚੇਟਿੰਗ ਨਾ ਕੁਛ
ਹਾਂਜੀ ਹਾਂਜੀ ਉਹ ਨਾਲ ਗੀਟੀ ਵੀ ਨੀਂ ਚਲਾਣੀ ਪੈਂਦੀ ਉਹ ਆਪੇ ਈ ਉਹ ਓ ਸ਼ੁਰੂ ਹੋ ਜਾਂਦੀ ਬਸ ਇੱਕ ਵਾਰੀ ਉਹਨੂੰ ਕਰਨਾ ਪੈਂਦਾ ਕਲਿੱਕ ਕਰਨਾ ਪੈਂਦਾ।
ਹਾਂ ਬੋਤ ਮਜ਼ੇਦਾਰ ਗੇਮ ਏ ਓ ਮੈਂ ਮੈਨ ਤੇ ਬੋਤ ਅੱਛੀ ਲੱਗਦੀ ਸੱਚੀ ਮੈਂ ਜਦੋਂ ਮੈਂ ਅਪਨੇ ਘਰ ਕਿਟੀ ਪਾਰਟੀ ਵਗੈਰਾ ਰੱਖਨੀ ਅ ਨਾ। ਮੇਰੀ ਫਰੈਂਡਸ ਕਹਿੰਦੇ ਨੇ ਤਬੌਲਾ ਖੇਲ ਲੈ ਇਹ ਖੇਲ ਲੈ ਮੈਂ ਕਹਿੰਨੀ ਆ ਨਹੀਂ ਲੁਡੋ ਖੇਲਨੀ ਆ ਮੈਂਨ ਤੇ ਫੇਵਰੇਟ ਏ ਉਹ
ਹਾਂ ਨਹੀਂ ਤੰਬੋਲਾ ਵੀ ਅੱਛੀ ਹੈਗੀ ਉਹਦੇ ਚ ਬੋਤ ਮਜ਼ਾ ਆਂਦਾ ਬਿੰਗੂ ਕਹਿੰਦੇ ਹੁੰਦ ਵ
ਇੱਕ-ਇੱਕ ਯੂਨੋ ਗੇਮ ਹੁੰਦੀ ੳਨੋ ਓਨੋ ਗੇਮ ਕਿੰਨੀ ਵਧੀਆ ਹਾਂ ਉਹ ਗੇਮ ਮੈਨ ਬੜੀ ਪਸੰਦ ਏ ਸੱਚੀ ਮੈਂ ਕਹਿੰਨੀ ਆ
ਘਰ ਬਹਿ ਕੇ ਖੇਡ ਸਕਦਾ ਅੰਦਰ ਜਿਵੇਂ ਏ ਸੀ 'ਚ ਬੰਦਾ ਬੈਠਾ ਹੋਏ ਬਾਹਰ ਧੁੱਪ ਹੈਗੀ ਬੱਚੇ ਖੇਡਣ ਜਾਂਦੇ ਪਏ ਨੇ ਉਹਨਾਂ ਨੂੰ ਕੋ ਅੰਦਰ ਬਹਿ ਕੇ ਖੇਲ ਲਓ ਇੰਨਾ ਮਜ਼ਾ ਆਂਦਾ ਹੁਨ ਇਸ ਉਮਰ ਵਿੱਚ ਅਸੀਂ ਵੀ ਖੇਡੀ ਹੋਈਏ।
ਹੁਨ ਤੇ ਯੂਨੋ ਫੋਨ ਵਗੈਰਾ 'ਤੇ ਵੀ ਜਿਵੇਂ ਐਪਸ 'ਤੇ ਗੇਮ ਹੈਗੀ ਏ। ਗੇਮ ਹੈਗੀ ਏਨਾ ੳਹ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ। ਹਨਾ ਮੋਨੋ ਗੇਮ ਹ ਮੈਨ ਤੇ ਬੋਤ ਪਸੰਦ ਏ ੳਨੋ ਗੇਮ ਬੋਤ ਜੈਦਾ ਮੈਨ ਨਾ ਤਾਸ਼ ਜਿਹੜੀ ਹੁੰਦੀ ਨਾ ਉਸ ਤੋਂ ਜੈਦਾ ਵਧੀਆ ਲੱਗਦੀ। ਖੇਡੀ ਉਹ ਗੇਮ ਬੋਤ ਮਜਦਾਰ ਏ
ਚੰਗੀ ਹੈਗੀ ਆਂ ਹਾਂਜੀ- ਹਾਂਜੀ।
ਹੋਰ ਜਿਵੇ ਏਕ ਬਿਜ਼ਨਸ ਹੁੰਦੀ ਬਿਜ਼ਨਸ ਗੇਮ ਵੀ ਬੜੀ ਵਧੀ ਹੈਗੀ ਐ ਇਹ ਸਭ ਤੂੰ ਮੈਂ ਖੇਲਨੀ ਆ ਬੋਤ ਮੈਂ ਨਾ ਅਪਨੇ ਸਭ ਮੇਰੇ ਬੱਚੇਆਂ ਕੋਲ ਸਾਰੀ ਗੇਮਸ ਹੈਗੀਆ ਨੇ ਅਸੀਂ ਬੋਤ ਖੇਲਨੇ ਆ ਉਹਦੇ ਨਾਲ
ਅੱਛਾ ਅਸੀਂ ਵੀ ਖੇਡੀ ਹੋਈ ਹੈ।
ਹਾਂਜੀ ਉਹ ਉਹ ਬੱਚੇ
ਜੈਦਾਤਰ ਫੋਨ ਇਚ ਈ ਖੇਡਦੇ ਨੇ ਫੋਨ ਇਚ ਈ ਵੜੇ ਰਹਿੰਦੇ ਨੇ ਪਹਿਲੇ ਤੇ ਬਾਹਰ ਦੇ ਬਾਹਰ ਜਾ ਕੇ ਖੇਡਦੇ ਸੀ ਜਿਵੇਂ ਪਿੱਠੂ ਵਗੈਰਾ
ਹਾਂਜੀ ਅੱਜ ਕੱਲ ਤੁਹਾਂਨੂੰ ਪਤਾ ਫੋਨ ਆ ਗਏ ਨੇ ਹੁਨ ਸਭ ਫੋਨਾਂ ਇਚ ਹੀ ਉਹ ਕਰਦੇ ਨੇ ਪਬਜੀਆਂ ਖੇਲ ਫ੍ਰੀ ਫਾਇਰ ਖੇਡ ਇਹ ਸਭ ਬੇਕਾਰ ਗੇਮਾਂ ਨੇ ਕੋਈ ਗੇਮਸ ਨੇ ਜਿਹੜੀ ਸਾਡੇ ਟਾਈਮ ਤੇ ਹੁੰਦੀ ਸੀ ਨਾ ਗੇਮ ਸਭ ਤੋਂ ਵਧੀਆ ਗੇਮ ਹੁੰਦੀਆ ਸੀ ਉਹ
ਹਾਂਜੀ, ਇਹ ਤੇ ਹੈ। ਹਾਂਜੀ-ਹਾਂਜੀ, ਇਹ ਤੇ ਹੈਗਾ। ਮੈਂ ਕੇਆ ਜੇ ਇਹ ਪਹਿਲੇ ਸੀ।
ਹਾਂ ਸਹੀ ਗੱਲ ਏ, ਕਬੱਡੀ ਬੜੀ ਵਧੀਆ ਗੇਮ ਸੀ ਯਾਰ। ਹੋਰ ਪ ਪਿੱਠੂ ਖੇਲਣਾ ਬਹੁਤ ਮਜ਼ੇਦਾਰ, ਚੱਪਲਾਂ ਵਾਲਾ-ਚੱਪਲਾਂ ਵਾਲਾ ਗੇ
ਸਹੀ ਗੱਲ ਏ। ਸਹੀ ਬਿਲਕੁਲ ਸਾਡੇ ਟਾਈਮ ਤਾਂ ਰਿਹਾ ਈ ਨਹੀਂ ਹੁਣ। ਜਿਹੜਾ ਸਾਡਾ ਟਾਈਮ ਸੀ ਨਾ, ਉਹ ਤਾਂ ਬਿਲਕੁਲ ਖਤਮ ਹੋ ਗਿਆ। ਏਨਾ ਕੁਛ ਖੇਲਣਾ ਸੀ ਅਸੀਂ, ਬੱਚੇ ਹੁਣ ਬੱਚੇ ਫੋਨ ਵਿੱਚ ਈ ਲੱਗੇ ਰਹਿੰਦੇ ਨੇ ਜ਼ਿਆਦਾਤਰ ਬਾਹਰ, ਹਾਂ ਇਹਵੇ ਬੱਚੇ ਬੱਚਿਆਂ ਨੂੰ ਸੌ਼ਕ ਹੈਗਾ ਕ੍ਰਿਕਟ ਦਾ, ਸਾਡੇ ਇੱਧਰ ਹੈਗਾ ਗਰਾਊਂਡ, ਉੱਧਰ ਖੇਡਦੇ ਨੇ ਸਾਰੇ ਬੱਚੇ ਕ੍ਰਿਕਟ ਖੇਡਦੇ ਨੇ ਬਹੁਤ ਸ਼ੌਕੀ, ਮੇਰੇ ਬੱਚਿਆਂ ਨੂੰ ਵੀ ਬਹੁਤ ਸ਼ੌਕ
ਸਟਰੈਂਥ ਵੀ ਸਹੀ ਰਹਿੰਦੀ ਏ। ਖੇਡਣ ਨਾਲ ਐ ਤੇ ਕ੍ਰਿਕਟ ਵਗੈਰਾ ਖੇਡਣ ਨਾਲੋ ਤਾਂ ਕਬੱਡੀ-ਕਬੁੱਡੀ ਖੇਡ ਲੋੋ।
ਨਈ ਮੇਰੇ ਮੁੰਡੇ ਨੂੰ ਤਾਂ ਬੜਾ ਸ਼ੌਂਕ ਹੈਗਾ ਖੇਲਣ ਦਾ, ਉਹ ਤਾਂ ਕਹਿੰਦਾ ਮੰਮੀ ਮੈਨੂੰ ਅਕੈਡਮੀ ਭੇਜੋ। ਮੈਨੂੰ ਤਾਂ ਬਹੁਤ ਪਸੰਦ ਐ। ਖੇਲਦਾ ਓ ਬਹੁਤ ਵਧੀਆ ਖੇਲਦਾ ਉਹ ਮੇਰਾ ਮੁੰਡਾ ਗੇਮਸ, ਉਹ-ਉਹ ਸਭ ਚੀਜ਼ਾਂ ਚ
ਬਾਈ ਜ਼ਿਆਦਾ ਸ਼ੌਕ ਹੁੰਦਾ ਹੈ ਮੁੰਡਿਆਂ ਨੂੰ, ਹਾਂਜੀ। ਉਹ ਤੇ ਹੂੰ।
ਹੁਣ ਪਬਜੀ ਚ ਈ ਵੜੇ ਰਹਿੰਦੇ ਨੇ ਹਰ ਟਾਈਮ। ਉਹਨਾਂ ਦੇ ਬਾਰੇ ਕੈ ਰੀਆਂ, ਉਹ ਅੱਖਾਂ ਖਰਾਬ ਕਰਨਾ ਵਿਹਲੀਆਂ, ਅੱਖਾਂ ਹੀ ਖ਼ਰਾਬ ਹੋਣੀਆਂ ਨੀ। ਹੁਣ ਕੋਈ ਇੰਟਰਨੈਸ਼ਨਲ ਗੇਮ ਹੈਗੀ ਜਿਵੇਂ ਕ੍ਰਿਕਟ ਇੰਟਰਨੈਸ਼ਨਲ ਗੇਮ ਈ ਐ, ਇੰਨੀ ਵੱ ਵਧੀਆ ਗੇਮ ਹੈਗੀ ਐਂ ਹਾਂ, ਫੁੱਟਬਾਲ, ਹੋਕੀ। ਹੋਕੀ ਵੀ ਇੰਨੀ ਵਧੀਆ ਵੱ ਯਹ ਟੈਨੀਸ ਬਹੁਤ ਵਧੀਆ ਗੇਮਸ ਹੈਗੀਆਂ ਨੇ ਜੋ ਅਸੀਂ ਆਊਟਡੋਰ ਖੇਲ ਸਕਦੇ ਆ।
ਹਾਂਜੀ-ਹਾਂਜੀ। ਉਹ ਤੇ ਹੈ, ਹਾਂ।
ਗੇਮਸ ਵੀ ਬਹੁਤ ਵਧੀਆ ਹੁੰਦੀਆ ਨੇ, ਹਾਂ ਆਪਣੇ ਘਰ ਚ ਬੈਠ ਕੇ ਕੇ ਵੀ ਖੇਲੋ ਪਰ ਐ ਨੀ ਕਿ ਫੋਨ ਚ ਖੇਲੋ, ਅੱਜ -ਕਲ ਇੰਨੀ ਵਧੀਆ ਬਾਹਰੋਂ ਮਿਲ ਜਾਂਦੀਆਂ ਨੇ ਗੇਮਸ ਵਗੈਰਾ। ਤਿਮਬੋਲਾ ਬਹੁਤ ਕੁੱਛ ਹੈਗੀਆਂ ਨੇ। ਅੱਜ-ਕਲ ਤੇ ਤੁਹਾਨੂੰ ਪਤਾ ਬਜ਼ਾਰਾਂ ਚੇ ਇੰਨੇ ਵਧੀਆ-ਵਧੀਆ ਚੀਜ਼ਾਂ, ਚਾਈਨੀਸ ਚੀਜ਼ਾਂ ਬਣ ਕੇ ਵਿਕਦੀਆਂ ਵੀਆਂ ਨੇ।
ਹਾਂਜੀ। ਉਹ ਤਾਂ ਬਹੁਤ ਅੱਛੀ ਗੇਮਸ ਕੱਢਦੇ ਨੇ, ਹੋਰ ਰੀਲਸ ਵਿਚ ਵੀ ਇੰਨੀ ਗੇਮਸ ਸਿੱਖਾਦੇ, ਅਸੀਂ ਘਰ ਬਹਿ ਖੇਡ ਸਕਦੇ ਆ, ਏਦਾਂ ਜਿਵੇਂ ਟਾਸਕ ਬਣਾ ਕੇ ਚੈਲੰਜ -ਚੁਲੈਜ ਬਣਾ ਕੇ ਓ ਕਰਦੇ ਨੇ, ਰੀਲਾਂ ਪਾਂਦੇ ਨੇ।
ਅੱਛਾ। ਉਹ ਗੇਮ ਤੁਹਾਨੂੰ ਖੇਲਦੇ ਸੀ ਤੁਸੀਂ ਜਿਵੇਂ ਰਾਜਾ-ਰਾਣੀ ਵਗੈਰਾ ਦੀ ਗੇਮ ਹੁੰਦੀ ਸੀ ਜਿਹੜੀ ਸਿਪਾਹੀ-ਚੋਰ ਵਾਲੀ, ਉਹ ਗੇਮ ਵੀ ਬਹੁਤ ਖੇਲੇ ਆ ਅਸੀਂ ਬਹੁਤ ਮਜ਼ਾ ਆਂਦਾ, ਹਾਂਜੀ। ਉਹ ਗੇਮ ਬਹੁਤ
ਹਾਂਜੀ, ਉਹ ਤੇ ਅਸੀਂ ਵੀ ਹਜੇ ਕਿਸੇ ਟਾਈਮ ਖੇਡ ਲੈਂਨੇ ਆ ਸਾਰੇ। ਕਿਤੇ ਫੈਮਲੀ ਨਾਲ ਬੈਠੇ ਹੁੰਦੇ ਨੇ, ਮਿਲ ਕੇ ਅਸੀਂ ਹੁਣ ਵੀ ਖੇਡ ਲੈਂਨੇ ਆ।
ਹਾਂਜੀ-ਹਾਂਜੀ। ਹੋਰ ਕੀ ਕਰ ਰਹੇ ਸੀ?
ਬਸ ਮੈਂ ਯੁਹ ਦੇਖ ਰਹੀ ਸੀ ਉਹਨਾਂ ਨੂੰ ਈ
ਅੱਛਾ। ਨਾਲੇ ਨਾ ਸਾਡੇ ਬੱਚੇ ਖੇਡਦੇ ਵੀ ਨੇ ਟਾਈਮ ਦੇ ਹਿਸਾਬ ਨਾਲ ਖੇਲਦੇ ਵੀ ਨੇ, ਪੜ੍ਹਦੇ ਵੀ ਨੇ, ਪੂ-ਪੂਰਾ ਟਾਈਮ ਨੂੰ ਮੈਨੇਜ ਕਰਕੇ ਰੱਖਦੇ ਨੇ।
ਹਾਂਜੀ। ਉਹ ਤੇ ਮਤਲਬ ਟਾਈਮ ਦੇ ਨਾਲ ਈ ਅਸੀਂ ਟਾਈਮ ਨੂੰ ਮੈਨੇਜ ਕਰਕੇ ਰੱਖਾਂਗੇ ਤਾਂ ਹੀ ਸਭ ਸਹੀ ਚੱਲੇਗਾ, ਜੇ ਵੇਸਟ ਕਰਾਂਗੇ ਤੇ ਫਿਰ ਤੇ ਕੁਛ ਨੀ ਬਣਨਾ ਲਾਈਫ ਵਿਚ
ਸਹੀ ਗੱਲ ਏ ਜਿਵੇਂ, ਹੁਣ ਹੁਣ ਸਵੇਰੇ ਉੱਠਣਾ ਸਕੂਲ ਜਾਣਾ। ਫੋਨ ਤੋਂ ਤੇ ਮੈਂ ਥੋੜਾ ਦੂਰ ਹੀ ਰੱਖਣੀ ਆ ਬੱਚਿਆਂ ਨੂੰ ਠੀਕ ਹੈ ਨਾ ਜਿਵੇਂ ਸਕੂਲੋਂ ਆ ਜਾਂਦੇ ਨੇ ਬੱਚੇ ਦੋ ਵਜੇ ਬੁਲਾਂਦੇ ਨੇ ਰੋਟੀ ਰੂਟੀ ਖਾਣਾ ਪੰਜ ਮਿੰਟ ਫੋਨ ਵੇਖਣਾ ਜਾਂ ਟੀ ਵੀ ਵੇਖਣਾ ਉਸ ਤੋਂ ਬਾਅਦ ਟਿਊਸ਼ਨ ਦਾ ਟਾਈਮ ਹੋ ਜਾਂਦਾ ਹੈ ਟਿਊਸ਼ਨ ਤੋਂ ਆ ਕੇ ਫਿਰ ਫਿਰ ਨਹੀਂ ਮੈਂ ਫੋਨ ਦਿੰਦੀ ਫਿਰ ਤਾਂ ਬਾਹਰ ਹੀ ਜਾਂਦੇ ਨੇ ਖੇਡਣ ਬਾਹਰ
ਬੱਚਿਆਂ ਦਾ ਅੱਧਾ ਟਾਈਮ ਤੇ ਵੇਖੋ ਐਵੇਂ ਖ਼ਤਮ ਹੋ ਜਾਂਦਾ ਵ ਸਵੇਰੇ ਉੱਠੋ ਸਕੂਲ ਜਾਓ ਘਰ ਆਓ ਰੋਟੀ ਖਾ ਕੇ ਟਿਊਸ਼ਨ
ਕੋਈ ਗੱਲ ਨਹੀਂ ਸਹੀ ਗੱਲ ਏ ਮੈਂ ਆਪਣੇ ਬੱਚਿਆਂ ਨੂੰ
ਤੇ ਹੁੰਦੇ ਨੇ ਸੌ ਵੀ ਜਾਂਦੇ ਨ
ਹਾਂ ਹਰ ਚੀਜ਼ ਸਿਖਾਈ ਬੱਚੇ ਬੱਚੇ ਨੂੰ ਪਾਠ ਕਰਨਾ ਸਿਖਾਣਾ ਚਾਹੀਦਾ ਸਵੇਰੇ ਉੱਠ ਕੇ ਪਾਠ ਕਰਦੇ ਨੇ ਨਹਾਂਦੇ ਨੇ ਉਸ ਤੋਂ ਬਾਅਦ ਸਕੂਲ ਲਈ ਤਿਆਰ ਹੁੰਦੇ ਨੇ ਸਭ ਕੁਛ ਮਤਲਬ ਟਾਈਮ ਟੇਬਲ ਦੇ ਹਿਸਾਬ ਨਾਲ ਚੱਲਦੇ ਨੇ ਬੱਚੇ ਸ਼ੁਰੂ ਤੋਂ ਇਹੀ ਸਿਖਾਉਣਾ ਚਾਹੀਦਾ ਬੱਚਿਆਂ ਨੂੰ ਇਹ ਨੀ ਕਿ ਹਰ ਟਾਈਮ ਗੇਮ ਤੇ ਗੇਮਸ ਵਿੱਚ ਖੇਲਣਾ ਪਾਠ ਵੀ ਕਰਨਾ ਚਾਹੀਦਾ ਹੈ ਰੱਬ ਨੂੰ ਵੀ ਯਾਦ ਕਰੋ ਜਿਹਨੇ ਸਾਨੂੰ ਸਭ ਕੁਛ ਦਿੱਤਾ ਹਨਾ ਉਹਨੂੰ ਵੀ ਯਾਦ ਕਰਨਾ ਚਾਹੀਦਾ ਹੈ ਗੁਰਦੁਆਰੇ ਜਾਓ ਉਸ ਤੋਂ ਬਾਅਦ ਖੇਲੋ
ਸਹੀ ਉਹੀ ਤੇ ਇੱਕ ਟਾਈਮ ਬਣਾਉਣਾ ਚਾਹੀਦਾ ਨਾ ਆਪਣਾ ਟਾਈਮ ਬਣਾਉਣਾ ਚਾਹੀਦਾ ਇਸ ਟਾਈਮ ਤੁਸੀਂ ਚੀਜ਼ ਕਰਨੀ ਆ ਚੀਜ਼ ਕਰਨੀ ਆ ਫਿਰ ਉਹ ਰੂਟੀਨ ਬਣਾਵਾਂਗੇ ਨਾ ਉਹ ਬਣਿਆ ਰਹਿੰਦਾ ਸਾਡਾ।
ਅਗਰ ਬੱਚਿਆਂ ਨੂੰ ਨਾ ਹਰ ਗੇਮ ਲੈ ਕੇ ਦੇਵਾਂਗੇ ਨਾ ਹਰ ਚੀਜ਼ ਲੈ ਕੇ ਦੇਵਾਂਗੇ ਉਹ ਬੱਚਾ ਖੇਲੇਗਾ ਫੋਨ ਤੋਂ ਦੂਰ ਹੀ ਅੱਜ -ਕੱਲ੍ਹ ਤਾਂ ਜਿੰਨਾ ਹੋ ਸਕੇ ਕਿ ਬੱਚਿਆਂ ਨੂੰ ਫੋਨ ਤੋਂ ਦੂਰ ਹੀ ਰੱਖੋ। ਬਹੁਤ ਬੇਕਾਰ ਚੀਜ਼ ਏ ਫੋਨ ਅਗਰ ਸਹੀ ਚਲਾਓ ਸਹੀ ਯੂਜ਼ਸ ਕਰੋ ਤੇ ਬਹੁਤ ਵਧੀਆ ਪੜ੍ਹਾਈ ਵਾਸਤੇ ਐਜੂਕੇਸ਼ਨ ਵਾਸਤੇ ਵੀ ਬਹੁਤ ਵਧੀਆ ਹੈਗਾ। ਅਗਰ ਗ਼ਲਤ ਯੂਸ ਕਰੋ ਗੇਮ ਖੇਲੋ, ਪਬਜੀ ਖੇਲੋ ਫਰੀ ਫਾਇਰ ਖੇਲੋ। ਐ ਗੇਮਸ ਤੇ ਮੈਨੂੰ ਬੇਕਾਰ ਲੱਗਦੀਆਂ ਨੇ। ਸੱਚ ਦੱਸਾਂ ਤੇ ਹਾਂ ਐਂ
ਤੁਸੀਂ ਪਿੱਛੇ ਕਿੰਨੀ ਨਿਊਜ਼ ਸੁਣੀ ਹੋਣੀ ਏ ਪਬਜੀ ਕਰਕੇ ਕਿੰਨੇ ਬੱਚਿਆਂ ਨੂੰ ਕੀ-ਕੀ ਹੋ ਗਿਆ ਵੇ।
ਹਾਂਜੀ, ਹਾਂਜੀ ਸਹੀ ਗੱਲ ਏ ਬੋਤ ਹੋ ਜਾਂਦੇ ਏ ਬਹੁਤ
ਇੰਨੇ ਹੀ ਇਫੈਕਟ ਪੈਂਦਾ ਬੱਚਿਆਂ ਦੇ ਉੱਪ
ਤਾਂ ਬੱਚੇ ਬੰਦੂਕਾਂ ਚਲਾਨ ਲੱਗ ਜਾਂਦੇ ਨੇ।
ਹਾਂਜੀ, ਹਾਂਜੀ ਕਈ ਬੱਚੇ ਸੁੱਤੇ-ਸੁੱਤੇ ਬੋਲਦੇ ਹੁੰਦੇ ਨੇ।
ਹਾਂਜੀ, ਸਈ ਗੱਲ ਏ।
ਇੰਸਟਾਗ੍ਰਾਮ ਦੀ ਆਦਤ ਉਹੀ ਤੇ ਮਤਲਬ ਇਨਾ ਜ਼ਿਆਦਾ ਵੀ ਨਾ ਦੋ ਨਾ ਕਿ ਉਹਨਾਂ ਦੇ ਦਿਮਾਗ ਤੇ ਇਫੈਕਟ ਪਏ ਉਹ ਪੂਰਾ ਉਸ ਤਰੀਕੇ ਨਾਲ ਈ ਓ ਨਾਲ ਹੀ ਜੋੜ ਜਏ ਨਾ ਫਰ੍ਹੀ ਫਾਇਰ ਪਬਜੀ ਦੇ ਨਾਲ ਕਿਉਂਕਿ ਇਹ ਜੇੜੀ ਗੇਮਾ ਹੈਗੀਆ ਨਾ ਫ੍ਰਰੀ ਫਾਇਰ ਪਬਜੀ ਐਂ ਤੇ ਜਿਆਦਾ ਇਫੈਕਟ ਪੈਂਦਾ ਏਦੇ ਨਾਲ।
ਬੱਚੇ ਖੇਡਦੇ ਨੇ ਨਾ ਪਿੱਛੇ ਅਵਾਜਾ ਆ ਰਹੀ ਆ ਮੈਨੂੰ।
ਹਾਂਜੀ।
ਹਾਂ, ਤੁਹਾਡਾ ਗਰਾਉਂਡ ਵਗੈਰਾ ਹੈਗਾ ਕਿ ਇਧਰ ਜਿੱਧਰ ਤੁਸੀਂ ਰੈਂਦੇ ਓ?
ਹਾਂਜੀ, ਹਾਂਜੀ ਹੈਂ ਛੋਟਾ ਜਿਹਾ ਈ ਬਣਿਆ ਹੋਇਆ ਏ ਨਾ ਉੱਧਰ ਹੀ ਅਸੀਂ ਖੇਡਦੇ ਪਰ ਕਹਿ ਤੇ ਰਏ ਹਾਂ ਅਜ ਮੌਸਮ ਬ ਬਹੁਤ ਵਧੀਆ ਬਣਿਆ ਹੋਇਆ ਏ ਨਾ ਤਾਂ ਅਸੀਂ ਬਾਰ ਈ ਘੁੰਮਦੇ ਪਏ ਆਂ।
ਅੱਛਿਆ, ਅੱਛਿਆ ਮੈਂ ਵੀ ਬਸ ਚੱਲੀ ਸੀ। ਬਾਹਰ ਮੈਂ ਕਿਆ ਚੱਲ ਥੋੜ੍ਹੀ ਦੇਰ ਅੰਦਰ ਈ ਬਹਿ ਜਾਂਨੇ ਆਂ, ਜੇ ਬੱਚੇ ਆਏਂਗੇ ਟਿਊਸ਼ਨੋ, ਫੇਰ ਚਲੇ‌ ਜਾਂਗੇ ਓਨਾ ਨਾਲ ਈ ਹੈਨਾ। ਫੇਰ ਬੱਚਿਆਂ ਨੂੰ ਥੋੜਾ ਟਾਈਮ ਸਪੈਂਡ ਹੋ ਜਾਂਦਾ। ਤੁਹਾਨੂੰ ਪਤਾ ਬਾਹਰ ਜਨਾਨੀ ਨਾਲ ਚੁਗਲੀਆਂ ਈ ਕਰਨੀਆਂ, ਹੋਰ ਕੀ ਕਰਨਾ ਉਹਨਾਂ ਨੇ ਤਾਂ ਇਹ ਕੰਮ ਹੈਗਾ ਉਹਨਾਂ ਨੂੰ ਬੱਚਿਆਂ ਨਾਲ ਚੱਲ ਬੱਚਾ ਪੜਦੇ
ਕਰਨ ਦੀ ਗੱਲ ਹੁੰਦੀ ਏ।
ਸਹੀ ਗੱਲ ਏ, ਬੈਡਮਿੰਟਨ ਖੇਲ ਲਿਆ, ਬੱਚਿਆਂ ਨਾਲ ਕ੍ਰਿਕੇਟ ਖੇਲ ਰਹੀ
ਹਾਂਜੀ, ਹਾਂਜੀ।
ਹੋਰ ਕ੍ਰਿਕੇਟ ਵਗੈਰਾ ਖੇਲ ਲੈਂਦਾ। ਮਤਲਬ ਕਿ ਆਂਦੀ ਤੇ ਹੈ ਨੀ ਚੱਲ ਬੰਦਾ ਜੇ ਸ਼ੌਕ-ਸ਼ੌਕ ਨਾਲ ਬੋਲ ਨੂੰ ਉਛਾਲੋ, ਐਂ ਕਰੋ, ਐਂ ਕਰੋ, ਔ ਚੀਜ਼ ਹਾਂ, ਸਹੀ ਗੱਲ ਏ। ਹੋਰ ਤੁਸੀਂ ਕੀ-ਕੀ ਖੇਡ ਲੈਂਦੇ ਓ? ਬੈਟ, ਬੈਟਬਾਲ ਖੇਡ
ਨਈਂ ਬੈਟਬਾਲ ਇੰਨਾ ਮੈਨੂੰ ਇੰਟਰਸਟ ਨੀ ਹੈਗਾ, ਮੈਨੂੰ ਬੈਡਮਿੰਟਨ ਵਿੱਚ ਬਹੁਤ ਇੰਟਰਸਟ ਹੈਗਾ, ਮੈਨੂੰ ਬੜਾ ਅੱਛਾ ਲੱਗਦਾ ਉਹ ਤੇ, ਬੈਡਮਿੰਟਨ। ਜਿਵੇਂ ਹੁਣ ਕਈ ਵਾਰੀ, ਬੱਚੇ ਖੇਡਦੇ ਹੁੰਦੇ ਨੇ। ਹੈਨਾਂ, ਉਨੂੰ ਕੋਈ ਪਾਰਟਨਰ ਨੀ ਮਿਲ ਰਿਹਾ ਆਪਣੇ ਨਾਲ ਦਾ, ਖੇਡਣ ਲਾਯਕ ਕੱਲਾ, ਕੱਲਾ ਹੈਗਾ, ਉਹ ਤੇ ਉਦਾ ਮਨ ਹੈਗਾ। ਤੇ ਫੇਰ ਨਾਲ ਖੇਲ ਲੈਂਨੀ ਆ ਮੈਂ।
ਹਾਂ, ਬੱਚਿਆਂ ਨਾਲ ਏ ਹੋ ਜਾਂਦਾ ਕਿ ਚਲੋ, ਬੱਚੇ ਨੂੰ ਨਾ ਫਰੈਂਡ ਸਰਕਲ ਰੈਣਾ ਚਾਹੀਦਾ, ਬੱਚਿਆਂ ਨਾਲ ਏਂ ਨਹੀਂ ਕਿ
ਓ ਤੇ ਹੈ।
ਸਟਿਕ ਨੀ ਰੈਣਾ ਚਾਹੀਦਾ, ਬੱਚਿਆਂ ਨੂੰ ਫਰੈਂਕਲੀ ਵੀ ਰਹੋ ਥੋੜਾ, ਬੱਚੇ ਨੂੰ ਹੁੰਦਾ ਕਿ ਹਾਂ ਚੱਲ ਮੇਰਾ ਕੋਈ ਫਰੈਂਡ ਨੀ ਏ। ਤੇ ਮੇਰੀ ਮੰਮੀ ਆ ਤੇ ਮੇਰੇ ਪਾਪਾ ਨਾਲ ਖੜੇ ਨੇ ਮੇਰੇ, ਉਨੂੰ ਕੱਲਾ ਮਹਿਸੂਸ ਨੀ ਹੁੰਦਾ। ਬੱਚੇ ਨੂੰ ਕਦੇ ਵੀ।
ਉਹ ਤੇ ਹੈ, ਮਤਲਬ ਇੰਨੀ ਢੀਲ ਵੀ ਨੀ ਦੇਣੀ ਚਾਈਦੀ। ਕਿ ਹੱਥੋਂ ਨਿਕਲ ਜਾਣ ਹਾਂਜੀ।
ਹਾਂ, ਹਾਂ ਸਹੀ ਗੱਲ ਏ, ਬਿਲਕੁਲ ਸਹੀ ਗੱਲ ਏ, ਇਨਾ ਵੀ ਨਈ ਪੂਰਾ ਡਰ ਵੀ ਏ, ਬੱਚੇ ਖੁਸ਼ ਵੀ ਰਹਿੰਦੇ ਨੇ ਸਾਡੇ ਨਾਲ, ਐਂ ਨੀ ਕਿ ਪੂਰਾ ਹੀ ਸਟਿਕ ਬਣਾ ਦੋ, ਸਟਿਕਨੈਸ ਕੀਤੀ ਹੋਈ ਐ। ਬੱਚਿਆ ਨਾਲ ਅਸੀ।
ਫਰੈਂਡਲੀ ਨੇਚਰ ਦੇ ਨਾਲ ਲੈਣਾ ਚਾਹੀਦਾ।
ਹਾਂਜੀ, ਬੱਸ ਗ਼ਲਤ ਕੰਮ ਤੋਂ ਰੋਕਣਾ, ਸਹੀ ਕੰਮ ਵੱਲ ਜਾਣ ਦੇਣਾ ਹੈਨਾ, ਇਹ ਚੀਜ਼ ਆ ਜਾਂਦੀ ਐ। ਹੁਣ ਜਿਵੇਂ ਕਈ ਬੱਚੇ ਲੜਦੇ ਨੇ ਇੰਨਾ ਆਪਸ 'ਚ, ਇਹ ਚੀਜ਼ ਨਹੀਂ ਔਨਾ ਅਇਓ ਸਮਝਾਣੀ ਆ, ਕਿ ਜਦ ਵੀ ਕੋਈ ਲੜੇ ਨਾ ਆਪਸ ਚ ਵਿੱਚ ਨਹੀ ਬੋਲ ਨਾ ਆਪਣਾ ਉਹ ਆਪਣੇ ਆਪ ਨਬੇੜਾ ਕਰੇਗੇ, ਕਿਉਂਕਿ ਤੁਹਾਨੂੰ ਪਤਾ ਅਗਰ ਬੱਚਾ ਵਿੱਚ ਜਾਏਗਾ
ਵਿਚ ਨੀ ਜਾਣਾ
ਹਾਂ, ਅਗਰ ਬੱਚਾ ਉਹ ਸਹੀ ਗੱਲ ਐ, ਅਗਰ ਬੱਚਾ ਲੜਾਈ 'ਚ ਜਾਏਗਾ, ਤਾਂ ਦੂਜਾ ਕਹੇਗਾ। ਐ ਵੀ ਸੀ। ਹੈਨਾ, ਅੱਜ ਕੱਲ੍ਹ ਤੁਹਾਨੂੰ ਪਤਾ ਕਲੋਨੀ ਵਗੈਰਾ ਚ ਸੀ-ਸੀ-ਟੀ-ਵੀ ਕੈਮਰੇ ਲੱਗੇ ਹੁੰਦੇ ਨੇ ਉਹਦੇ ਕਾਰਨ ਫਿਰ ਉਹ, ਉਹ ਬੱਚੇ ਨੂੰ ਵੀ ਗ਼ਲਤ ਸਮਝਦੇ‌ ਨੇ, ਕਿ ਜਿਹੜਾ ਕੋਲ ਖੜਾ ਕੀ ਕਹਿੰਦੇ ਨਾਲ ਲੜਨਾ ਕਿਸੇ ਨੂੰ ਕਿਸੇ ਨਾਲ ਨਾ ਕਿਸੇ ਦੀ ਲੜਾਈ ਛੁਡਵਾਣੀ ਐ, ਆਪਣੇ ਆਪ ਦੇਖੋ ਤ ਜੋ ਹੋਏਗਾ ਹੈਨਾ। ਹਾਂਜੀ, ਚਲੋ ਠੀਕ ਐ ਦੀਦੀ ਹੈਂ।
ਠੀਕ ਹੈ, ਹਾਂਜੀ ਸਤਿ ਸ਼੍ਰੀ ਅਕਾ